ਹੈਲੋ।
ਜੀ ਸਤਿ ਸ਼੍ਰ ਅਕਾਲ ਭੈਣੀ।
ਸਤਿ ਸ੍ਰੀ ਅਕਾਲ ਜੀ। ਹੋਰ ਜੀ ਠੀਕ ਹੋ।
ਹਾਂਜੀ, ਹਾਂਜੀ ਵਧੀਆ ਤੁਸੀਂ ਸੁਣਾਓ।
ਹਾਂਜੀ ਬਸ ਜੀ ਵਧੀਆ। ਤੁਸੀਂ ਦੱਸੋ ਤੁਸੀਂ ਠੀਕ ਹੋ ਘਰ ਪਰਿਵਾਰ ਠੀਕ ਹੈ।
ਹਾਂਜੀ, ਹਾਂਜੀ ਸਭ ਠੀਕ- ਠਾਕ ਆ। ਸੂਬ ਠੀਕ, ਠਾਕ ਬੱਚੇ ਵੀ ਠੀਕ, ਠਾਕ ਬ ਪਰੇਸ਼ਾਨ ਕਰਦੇ ਨੇ ਬੜਾ ਬੱਚੇ। ਅੱਛਾ ਜੀ
ਅੱਛਾ ਕਿਉਂ ਕੀ ਹੋ ਗਿਆ।
ਮੋਬਾਈਲ ਸਾਰੀ ਦਿਹਾੜੀ ਦੇਖਦੇ ਰਹਿੰਦੇ ਆ ਦਿਨ ਭਰ ਮੋਬਾਈਲ ਦੇਖਦੇ ਰਹਿੰਦੇ ਆ ਮੈਂ ਤੇ ਪਰੇਸ਼ਾਨ ਹੋ ਗਈ ਹਾਂ- ਉਹਨਾਂ ਨੂੰ ਅਹ ਕਹਿੰਦੇ ਕਹਿੰਦੇ ਮੈਨੂੰ ਥੋੜਾ ਜਿਹਾ ਨਾ ਅੱਖਾਂ ਵਿੱਚੋਂ ਮੈਨੂੰ ਕਹਿੰਦੇ ਧੁੰਦਲਾਪਨ ਦਿਖਦਾ ਵਾ- ਤੇ ਮੈਂ ਡਾਕਟਰਾਂ ਕੋਲ ਵੀ ਦਿਖਾਉਣ ਗਈ ਹਾਂ ਤੇ ਉਹਨਾਂ ਨੇ ਕਿਹਾ ਬ ਇਹਦੀ ਟੈਸਟ ਕਰਵਾਓ ਅੱਖਾਂ ਟੈਸਟ ਕਰਵਾਓ ਅੱਖਾਂ ਟੈਸਟ ਅੱਖਾਂ ਚੈੱਕ ਕਰਵਾਈਆਂ ਤੇ ਉਹਨਾਂ ਦੀਆਂ ਥੋੜੀਆਂ ਜਿਆਂ ਕਹਿੰਦੇ ਕਹਿੰਦੇ ਥੋੜੀ ਜਿਹੀ ਦੀ ਨਜ਼ਰ ਕਮਜ਼ੋਰ ਹੋਏਗੀ ਹੈ ਦੱਸੋ ਮੈਨੂੰ ਕੀ ਕਰਾਂ। ਮੈਂ ਬਹੁਤ ਪਰੇਸ਼ਾਨ ਹਾਂ ਮੈਨੂੰ ਹਾਲ ਦੱਸੋ ਇਹਦਾ ਕੁ
ਅੱਛਾ ਬੱਚਿਆਂ ਨੂੰ ਨਾ ਅੱਜ ਕੱਲ੍ਹ ਮੋਬਾਇਲਾਂ ਦਾ ਬੜਾ ਹੀ ਸ਼ੌਂਕ ਹੋ ਗਿਆ ਜੇ। ਜਿਹਨੂੰ ਕਿਨੂੰ ਵੇਖ ਲੋ ਮੋਬਾਇਲ ਵੇਖ ਕੇ ਇਹਨਾਂ ਨੇ ਰੋਟੀ ਖਾਣੀ ਹੈ। ਸਭ ਕੁਛ ਇਹਨਾਂ ਨੇ ਮੋਬਾਇਲ ਨਾਲ ਹੀ ਕਰਨਾ ਜੇ-
ਲੇਕਿਨ ਗ਼ਲਤ ਹੈ ਨਾ ਏਦਾਂ ਮੋਬਾਇਲ ਦੇਖੀ ਵੀ ਆਂਦੇ
ਹਾਂਜੀ ਹਾਂਜੀ
ਹਾਂ ਤੇ ਇਹਨਾਂ ਦੀਆਂ ਅੱਖਾਂ ਤੇ ਅੱਗੇ ਅਸਰ ਪਈ ਜਾਵੇ ਮੈਂ ਬਥੇਰਾ ਮਨਾ ਕਰਦੀ ਹਾਂ ਪਰ ਨਹੀਂ ਮੁੜਦੇ ਹੈਗੇ ਬੱਚੇ
ਪਤਾ ਐਵੇਂ ਫੇਰ ਇਹਨਾਂ ਨੇ ਪੜ੍ਹਾਈਆਂ ਵੀ ਕਰਨੀਆਂ ਨੇ ਤੇ ਫੇਰ ਏਦਾਂ ਦੇ ਗ਼ਲਤ ਗੱਲ ਹੋ ਜਾਏਗੀ ਨਾ
ਹਾਂ ਤੇ ਕਹਿੰਦੀ ਅ ਸਾਰਾ ਇਹਨਾਂ ਨੇ ਮੈਂ ਜਦੋਂ ਕਹਾਂ ਨਾ ਬ ਕਾਕਾ ਨਾ ਤੇ ਗੇਮਸ ਵਗੈਰਾ ਅੱਜ ਕੱਲ ਗੇਮਾਂ ਭਰ ਲੈਂਦੇ ਨੇ ਮੋਬਾਇਲਾਂ ਦੇ ਵਿੱਚ ਤੇ ਇਹ ਗੇਮਾਂ ਚਲਾਉਂਦੇ ਨੇ ਤੇ ਫੇਰ ਇਹਨਾਂ ਦੀ ਆਈ ਵੀਕ ਹੀਉਂਦੀ ਆ ਫ਼ਿਰ ਕਹਿੰਦੇ ਮੇਰੇ ਅੱਖਾਂ ਚ ਪਾਣੀ ਨ ਵਾ ਫਿਰ ਮੈਂ ਡਾਕਟਰਾਂ ਕੋਲ ਗਈ ਫਿਰ ਉਹਨਾਂ ਨੇ ਉਹਨਾਂ ਨੇ ਇਹਨਾਂ ਨੂੰ ਦਾਰੂ ਦਿੱਤਾ ਅੱਖਾਂ ਚ ਪਾਉਣ ਵਾਸਤੇ। ਦਵਾਈ ਦਿੱਤੀ ਟੈਸਟ ਕਰ ਐਨ- ਲੱਗੀ ਹੋਈ ਆ ਦੱਸੋ ਮੋਬਾਇਲ ਨੇ ਤੇ ਬਹੁਤ ਜ਼ਿਆਦਾ ਪਰਾਨ ਕੀਤਾ ਪਰ ਲੇਕਿਨ ਦੇਖਿਆ ਜਾਏ ਤੇ ਇੱਕ ਮੋਬਾਇਲ ਫਾਇਦਾ ਵੀ ਹੈਗਾ।
ਹਾਂਜੀ ਹਾਂਜੀ ਪੈਦੇ ਹੈਗੇ ਆ ਪਰ ਲੋਕੀ- ਨਾ ਤਾਂ ਜ਼ਿਆਦਾ ਯੂਜ ਕਰਦੇ ਪਏ ਨਾ- ਹੱਦ ਤੋਂ ਜ਼ਿਆਦਾ ਕਰਦੇ ਪਏ ਹੈ ਤੇ ਜਿਹਦੇ ਕਰਕੇ ਫੇਿਰ ਨਾ ਸਾਡੇ ਨੁਕਸਾਨ ਬਣਦਾ ਪਿਆ।
ਹਾਂਜੀ ਨੁਕਸਾਨ ਤਾਂ ਹੁੰਦਾ ਪਰ ਲੇਕਿਨ ਫਾਇਦਾ ਨਾ ਪਹਿਲੇ ਜਮਾਨੇ ਚ ਲੋਕ ਕਿੱਦਾਂ ਸਮਾਚਾਰ ਪੱਤਰ ਭੇਜਦੇ ਹੁੰਦੇ ਸੀ। ਚਿੱਠੀਆਂ ਚਿੱਠੀਆਂ ਰਾਹੀਂ ਆਪਣੀ ਸਾਰਿਆਂ ਹਾਲ ਚਾਲ ਪੁੱਜਦੇ ਹੁੰਦੇ
ਹਾਂਜੀ ਸਾਡੇ ਦੇ ਦਾਦਾ ਦਾਦਾ ਦੱਸਦੇ ਸਾਨੂੰ ਕਹਿੰਦੇ ਕਿ ਪਹਿਲੇ ਤੇ ਫੋਨ ਫਾਨ ਹੁੰਦੇ ਹੀ ਨੀ ਸੀ ਤੇ ਫਿਰ ਅ ਚਿੱਠੀਆਂ ਭੇਜਦੀਆਂ ਰੱਖੜੀ ਤੇ ਵੀ ਚਿੱਠੀਆਂ ਸੀ ਪਾਉਂਦੇ ਸੀ ਤੇ ਰੱਖੜੀ ਭੇਜਦੇ ਹੁੰਦੇ ਸੀ ਤੇ ਹੁਣ ਤੇ ਜੀ ਵੇਖਲੋ ਫੋਨ ਹੀ ਫੋਨ ਹੋ ਗਿਆ ਪਤਾ ਨੀ ਕੀ ਹੋ ਗਿਆ ਸਾਰੇ ਚੌਵੀ ਘੰਟੇ ਫੋਨ ਵਿਚ ਹੀ ਵੜੇ ਰਹਿੰਦੇ ਨੇ ਕੋਈ ਰਿਸ਼ਤੇਦਾਰ ਆਉਂਦੇ ਨੇ ਗੱਲਬਾਤ ਵੀ ਨੀ ਕਰਦੇ ਚਲੋ ਇਕੱਠੇ ਪਰਿਵਾਰ ਪੂਰਾ ਬੈਠਾ ਹੁੰਦਾ ਤੇ ਫੇਿਰ ਬੰਦਾ ਆਪਸ ਵਿੱਚ ਗੱਲਬਾਤ ਸੌ ਗੱਲਾਂ ਹੁੰਦੀ ਆਂ ਨੇ ਹਨਾ ਤੇ ਹਾਸਾ ਮਜ਼ਾਕ ਵੀ ਪੈਂਦੇ ਪਰ ਸਾਰੇ ਹੀ ਅਲੱਗ ਅਲੱਗ ਫੋਨ ਲੈ ਕੇ ਬੱਚਾ ਬੱਚਾ ਫੋਨ ਲੈ ਕੇ ਅਲੱਗ ਅਲੱਗ ਬੈਠਾ ਹੁੰਦਾ ਨਾ ਇਕੱਠੇ ਬਹਿਣਾ ਨਾ ਕੋਈ ਗੱਲਬਾਤ ਕਰਨੀ ਨਾ ਕੁਛ।
ਪੈਂਜੀ ਇਹ ਵੀ ਵੇਖੋ ਨਾ ਤੁਸੀ ਮਤਲਬ ਪਹਿਲਾਂ ਤੇ ਜਦੋਂ ਅਸੀਂ ਸਮਾਚਾਰ ਪੱਤਰ ਭੇਜ ਦਿੰਦੇ ਨਾ ਚਿੱਠੀਆਂ ਭੇਜ ਦਿੰਦੇ ਉਦੋਂ ਤੇ ਮਗਰੋਂ ਪਹੁੰਚਦੀ ਹੁੰਦੀ ਸੀ ਕਿਤੇ ਹਨਾ ਹੁਣ ਤੇ ਆਪਾਂ ਫੋਨ ਕਰਦੇ ਹਾਂ ਮਿੰਟ ਵਿੱਚ ਗੱਲ ਸਾਡੀ ਹੋ ਜਾਂਦੀ ਹੈ।
ਹਾਂਜੀ ਹਾਂਜੀ ਉਹ
ਹਾਂ ਤੇ ਹਾਂਜੀ ਅੱਜ ਕੱਲ ੱਲ ਸਕੂ ਅੱਜ ਕੱਲ੍ਹ ਤੇ ਸਕੂਲਾਂ ਚ ਵੀ ਮੋਬਾਇਲ ਦੀ ਵਰਤੋਂ ਕੁਝ ਜ਼ਿਆਦਾ ਹੀ ਕਰਨ ਲੱਗ ਗਏ ਨੇ। ਮੋਬਾਇਲ ਚ ਮੈ ਕੰਮ ਵੀ ਭੇਜ ਦਿੰਦੀਆਂ ਵਾ ਉਹਨਾਂ ਨੇ ਗਰੁੱਪ ਵੀ ਬਣਾਇਆ ਇਹਦਾ ਵਾ ਬੱਚਿਆਂ ਲਈ
ਸਾਰਾ ਕੰਮ ਹੀ ਮੋਬਾਈਲਾਂ ਤੇ ਐ ਇੱਕ ਹੈ ਇੱਕ ਨਵਾਂ ਆਆ ਜੇ ਏ ਆਈ ਉਹਦੇ ਨਾਲ ਤੇ ਸ਼ਕਲਾਂ ਹੀ ਬਦਲਦੀਆਂ ਲੋਕਾਂ ਦੀਆਂ। ਧੜ ਕਿਸੇ ਹੋਰ ਕਿਸੇ ਹੋਰ ਦੀ।
ਪਰ ਇਹ ਤੇ ਫਿਰ ਆਦਤਾਂ ਫੇ ਖ਼ਰਾਬ ਹੋ ਜਾਂਦੀ ਨਾ ਬੱਚਿਆਂ ਦੀਆਂ ਚਲੋ। ਹਾਂਜੀ ਚਲ ਕੰਮ ਤੇ ਸਕੂਲ ਦਾ ਚਲੋ ਠੀਕ ਹੈ ਬੱਚਿਆਂ ਨੇ ਸਕੂਲ ਦਾ ਕੰਮ ਕਰਨਾ ਹੈ ਪੜ੍ਹਨਾ ਹੈ ਚਲੋ ਉਹਨਾਂ ਸਕੂਲ ਦਾ ਕੰਮ ਤੇ ਕਰਨਾ ਹੀ ਕਰਨਾ ਮੋਬਾਇਲ। ਜਿਹੜੇ ਤੁਸੀਂ ਏ ਆਈ ਕਹਿੰਦੇ ਪਏ ਹੋ ਇਹਦੀ ਵਰਤੋਂ ਤੇ ਫੇਿਰ ਬੱਚਿਆਂ ਲਈ ਗ਼ਲਤ ਹੋ ਗਈ ਨਾ।
ਗਲਤ ਹੈ ਹਾਂਜੀ ਬਹੁਤ ਗਲਤ ਹੈ ਗ਼ਲਤ ਪ੍ਰਭਾਵ ਪੈਂਦਾ ਬੱਚਿਆਂ ਤੇ।
ਬੱਚਿਆਂ ਪਰ ਹੁਣ ਇਹ ਦੱਸੋ ਨਾ ਇਹਦੇ ਬਾਰੇ ਕੁਛ ਸਾਡ ਸਾਨੂੰ ਦੱਸੋ।
ਤੇ ਬੱਚਿਆਂ ਨੂੰ ਫੋਨ ਜਿਆਦਾ ਨਾ ਦਵੋ। ਅਹ ਹੁਣ ਅੱਜ ਕੱਲ ਦੇ ਮਾਂ ਪਿਓ ਫੋਨ ਫੜਾ ਦਿੰਦੇ ਆ ਤੇ ਆਪਣਾ ਕੰਮ ਕਰਨ ਲੱਗ ਜਾਂਦੇ ਆ ਘਰ ਦਾ।
ਹਨਾ ਤੇ ਸੋਚਦੇ ਆ ਕਿ ਚਲੋ ਅਸੀਂ ਬੱਚਿਆਂ ਨੂੰ ਫੋਨ ਦੇ ਦੇਈਏ ਸਾਡਾ ਕੰਮ ਹੋਜਏਗਾ ਪਰ ਇਹ ਵੀ। ਗੱਲ ਗਲਤ ਹੈ ਨਾ ਬੱਚਿਆਂ ਨੂੰ ਬਾਹਰ ਖੇਲਣ ਭੇਜੋ ਕਿੇਸੀ ਮੈਦਾਨ ਵਿੱਚ ਜਿੱਥੇ ਝੂਲੇ ਝਾਲੇ ਲੱਗੇ ਹੋਣ ਪਾਰਕ ਭੇਜ ਦੋ। ਥੋੜਾ ਬੱਚਾ ਬਾਹਰ ਦਾਲ ਜਾਏਗਾ ਨਾ ਥੋੜਾ ਠੀਕ ਰਹੇਗਾ।
ਅੱਜ ਕੱਲ ਭੈਣ ਜੀ ਬੱਚੇ ਗਰਮੀ ਤੋਂ ਬਾਹਰ ਨਿਕਲਦੇ ਹੀ ਨੀ ਹੈ ਮੋਬਾਇਲ ਲੈ ਕੇ ਪੱਖੇ ਥੱਲੇ ਬੈਠੇ ਫੇ ਰਹਿੰਦੇ ਨੇ ਕਿ ਸਾਨੂੰ ਬਾਹਰ ਨਾ ਜਾਣਾ ਪਏ। ਇਹ ਤੇ ਮੋਬਾਇਲ ਤੇ ਹੀ ਆਪਣਾ ਸਕੂਲ ਦਾ ਕੰਮ ਕਰਦੇ ਨੇ ਇੱਕ ਦ ਆਪਣੇ ਦੋਸਤ ਵਗੈਰਾ ਨੂੰ ਵੀ ਫੋਨ ਕਰ ਰਹਿੰਦੇ ਨੇ ਉਹ ਦੋਸਤ ਨੂੰ ਇੱਕ ਦੂਜੇ ਨੂੰ ਫੋਨ ਕਰਕੇ ਗੇਮਾਂ ਖੇਡਦੇ ਨੇ ਦੱਸੋ ਇੰਨਾ ਮਤਲਬ ਕੀਤਾ ਗ ਵਾ ਹੁਣ ਏਦਾਂ ਦੇ ਵੀ ਬੱਚੇ ਦੇ ਹਾਂਜੀ ਇਏਦਾਂ ਦੇ ਬੱਚੇ ਦੇ ਦਿਮਾਗ ਚ ਅਸਰ ਪੈਂਦਾ ਹੈ ਨਾ ਫਿਰ।
ਹਾਂਜੀ ਹਾਂਜੀ ਉਹ ਤੇ ਹੈ ਹੀ ਹੈ।
ਹਾਂਜੀ ਪਰ ਲੇਕਿਨ ਕੀ ਕਰੀਏ ਹੁਣ ਬੱਚੇ ਆਉਂਦੇ ਨੀ ਨਾ ਬੱਚੇ ਕਾਬੂ।
ਹਾਂਜੀ ਬਈ ਇਹਨਾਂ ਦਾ ਤ ਫੋਨ ਹੀ ਛੁਡਵਾਉਣਾ ਪੈਣਾ ਜੇ ਕੁਛ ਹੋਰ ਕੰਮ ਕਰਵਾਓ ਇਹਨਾਂ ਕੋ, ਬਾਹਰ ਬੁਰ ਘੁੰਮਵਾਓ ਤੇ ਏਦਾਂ ਤੇ ਫੇਰ
ਹਾਂ ਦੇਖੋ ਭੈਣ ਜੀ, ਹੁਣ ਬੱਚੇ ਪੜ੍ਹਨ ਵਾਲੇ ਆ ਇਹਨਾਂ ਨੂੰ ਆਪਾਂ ਬਾਹਾਰ ਬੁਰ ਕੰਮ ਕਿੱਦਾਂ ਕਰਵਾ ਸਕਦੇ ਹਾਂ?
ਹਾਂਜੀ, ਕੁਛ ਤਾਂ ਸਕੂਲਾਂ ਨੇ ਵੀ ਸਾਰਾ ਸਾਰਾ ਸਾਡਾ ਕੰਮ ਜਿਹੜਾ ਹੈ ਸਾਰਾ ਹੀ ਮੋਬਾਇਲ ਤੇ ਕਰੋ ਬਈ, ਬੱਚੇ ਵੀ ਫੇਰ ਲੱਗੇ ਰਹਿੰਦੇ ਮੋਬਾਇਲਾਂ ਤੇ।
ਅੱਜ ਕੱਲ੍ਹ ਤਾਂ ਮੈਡਮਾਂ ਵੀ ਸਕੂਲ ਦਾ ਕੰਮ, ਮੋਬਾਇਲ ਦਾ ਹੀ ਕਹਿ ਦਿੰਦੀਆਂ ਵ ਤੁਸੀਂ ਮੋਬਾਇਲ ਚ ਕੱਢੋ, ਤੇ ਕੰਮ ਕਰੋ। ਦੱਸੋ, ਦੱਸੋ ਬੱਚਿਆਂ ਦੇ ਹੱਥ ਵਿੱਚ ਤੇ ਆਪੇ ਮੋਬਾਈਲ ਲੈਣਾ ਚੌਵੀ ਘੰਟੇ।
ਹਾਂਜੀ, ਉਹ ਤੇ ਹੈ ਹੀ ਹੈ।
ਹਾਂਜੀ।
ਹੁਣ ਕਿੰਨਾ ਕੁ ਮ--ਕਰੀਏ ਬੱਚਿਆਂ, ਨੂੰ ਕਿ ਚਲੋ ਨਾ ਕੰਮ ਵੀ ਸਕੂਲਾਂ ਦਾ ਮੋਬਾਇਲਾਂ ਤੇ ਆਉਣਾ ਏ, ਫਿਰ ਉਹਨਾਂ ਨੇ ਤਾਂ ਚਲਾਣਾ ਹੀ ਹੈ। ਪਰ ਇਹ, ਉਦੋਂ ਹੀ, ਮਤਲਬ ਉਹਨਾਂ ਦਾ ਹਮ, ਕਰ ਲਿੱਤਾ ਕੰਮ ਜਦੋਂ ਤੱਕ ਤਾਂ ਅਸੀਂ ਕਰਨਾ ਏ। ਕਿ ਹਾਂ ਬਾਈ, ਸਾਡਾ ਬਹੁਤ ਜ਼ਰੂਰੀ ਕੰਮ ਹੈ ਤੇ ਇਹ ਥੋੜ੍ਹੀ ਕਿ ਤੁਸੀਂ ਗੇਮਾਂ ਖੇਲ ਕੇ, ਆਪਣੀ ਨਜ਼ਰਾਂ ਖ਼ਰਾਬ ਕਰਨੀੀਆਂ।
ਤੇ ਆ ਹੁਣ ਤਾਂ ਹੈ ਜ ਹੁਣ ਸਕੂਲਾ ਦਾ ਕੰਮ ਵੀ ਮੋਬਾਇਲਾਂ ਚ ਆਉਣ ਲੱਗ ਗਿਆ ਤੇ ਉਦੋਂ ਹੁਣ ਬੱਚੇ ਲਗਾਤਾਰ ਕਰਦੇ ਨੇ। ਹੁਣ ਤਾਂ ਪਹਿਲਾਂ, ਔਨਲਾਈਨ ਕਲਾਸਾਂ ਵੀ ਚ ਲੱਗਦੀਆਂ। ਇਹਨਾਂ ਦੀਆਂ, ਉਹ ਵੀ ਮੋਬਾਇਲਾਂ ਹੀ ਲੱਗਦੀਆਂ ਹੀ।
ਹਾਂਜੀ, ਭ ਜੀੈ ਆਇਆ ਜੀ ਓਫਲਾਈਨ। ਸਿਸਟਮ, ਆ ਜਦੋਂ ਤੋਂ ਕਰੋਨਾ ਹੋਇਆ ਨਾ, ਉਦੋਂ ਈ ਬੱਚਿਆਂ ਦਾ ਕੰਮ ਆਉਣ ਲੱਗ ਗਿਆ, ਪਹਿਲੇ ਸਹੀ ਸੀ। ਬੱਚਾ ਸਮਝਦਾ ਵੀ ਸੀ, ਬਲੈਕ ਬੋਰਡ ਤੇ, ਮੈਡਮ ਵੀ ਸਮਝਾਉਂਦੀ ਹੁੰਦੀ ਸੀ। ਥੋੜਾ ਦਿਮਾਗ ਚ ਵੀ ਪੈਂਦਾ ਸੀ, ਹੁਣ ਵੀ ਮੋਬਾਇਲਾਂ ਦੀ ਮਦਦ ਲੈ ਕੇ ਤੇ ਬੱਚੇ ਕੰਮ ਕਰਦੇ ਹੈ।
ਹਾਂਜੀ। ਦੇਖੋ ਭੈਣ ਜੀ, ਜਦੋਂ ਬੱਚੇ ਸਕੂਲ ਜਾਂਦੇ ਸੀ ਨਾ ਬੱਚੇ ਕਰ ਲੈਂਦੇ ਸੀ ਕੰਮ, ਹੁਣ ਜਦੋਂ ਉਹਦੇ ਮੋਬਾਇਲ ਆਉਣ ਲੱਗਾ ਨਾ ਬ ਤੇ ਹੁਣ ਕੰਮ ਮੋਬਾਇਲ ਰਾਹੀ ਕਰਦੇ ਆ।
ਹਾਂਜੀ, ਮੇਰੀ ਕੁੜੀ ਹੈਗੀ ਜੇ ਉਹ ਤੇ ਰੋਟੀ ਨਹੀ ਖਾਂਦੀ ਮੋਬਾਇਲ ਤੋਂ ਬਿਨਾ। ਮੋਬਾਈਲ ਕਾਰਟੂਨ ਲਾ ਕੇ ਦੋ ਤੇ ਫੇਰ ਰੋਟੀ ਖਾਣੀ ਹੈ।
ਨਾ ਤੁਸੀਂ ਫੇਿਰ ਆਪਣੇ ਬੱਚੇ ਨੂੰ ਤੁਸੀਂ ਐ ਹਟਾਓ ਆਦਤ, ਇਹ ਤੇ ਆਦਤ ਗੰਦੀ ਐ। ਏਦਾਂ ਦੇ ਬੱਚਾ ਇੱਦਾਂ ਦੇ ਬੱਚਾ ਮੋਬਾਇਲ ਵੇਖ ਕੇ ਖਾਣਾ ਖਾਏਗਾ ਉਹਦਾ ਕੀ ਸਰੀਰ ਬਣੂਗਾ ਫੇਰ?
ਨਾ ਦੋ ਤੇ ਫੇਰ ਰੋਂਦੇ ਆ।
ਰੋਣ ਦੋ ਕੋਈ ਗੱਲ ਨੀ ਹੁਣ ਕੀ ਕਰੀਏ ਹੁਣ ਆਪਣਾ ਬੱਚੇ ਦੇ ਬਾਰੇ ਤੇ ਸੋਚਣਾ ਹੈ ਨਾ, ਅਸੀਂ ਆਪਣੇ ਇਸ ਤਰ੍ਹਾਂ, ਜਿਸ ਤਰ੍ਹਾਂ ਜਿਸ ਤਰਾ ਹੁਣ ਮੇਰੇ ਬੇਟੇ ਦਾ ਹਾਲ ਇਹੀ ਹੋ ਗਿਆ ਕਿ ਉਹਦੀ ਅੱਖਾਂ ਖਰਾਬ ਹੋ ਗਈਆਂ। ਅੱਖਾਂ ਚ ਪਾਣੀ ਨਿਕਲ ਕੇ ਇਦਾ ਤੇ ਤੁਹਾਡੇ ਬੱਚੇ ਦਾ ਵੀ ਇਹੀ ਹਾਲ ਹੋ ਜਾਣਾ ਵਾ।
ਹਾਂਜੀ, ਹਾਂਜੀ ਮੈਂ ਤੇ ਬਈ ਐਹੀ ਕਹਿੰਦੀ ਹਾਂ ਤੁਹਾਨੂੰ ਕਿ ਬੱਚਿਆਂ ਨਾਲ ਖੁੱਦ ਖੇਲ ਲੋ ਜਾਂ ਬੱਚਿਆਂ ਨੂੰ ਬਾਹਰ ਗਲੀ ਚ ਖੇਲਣ ਦੋ। ਮੋਬਾਇਲ ਜਾਂ ਵਰਤੋਂ ਜਿਹੜੇ ਨਾ ਘੱਟ ਕਰੋ।
ਇਝ ਨਾ ਕਰੀਏ, ਅਸੀਂ ਆਪਾਂ ਆਪਣੀ ਆਪ ਅਸੀਂ ਆਪਣੇ ਦੋਵੇਂ ਬੱਚੇ ਅਸੀਂ ਪਾਰਕ ਤੇ ਲੈ ਜਾ ਕਰਾਂਗੇ ਤੇ ਦੋਨੋ ਬੱਚੇ ਤੇ ਆਪਣਾ ਖੇਡਦੇ ਰਹਿਣਗੇ, ਥੋੜਾ ਮੋਬਾਇਲ ਤੋਂ ਵੀ ਥੋੜਾ ਮੋਬਾਇਲ ਤੋਂ ਵੀ ਦੂਰ ਰਹਿਣਗੇ ਤੇ ਥੋੜਾ ਆਪਣਾ ਖੇਡਦੇ ਰਹਿਣਗੇ ਆਪ
ਖੇਡਦੇ ਰਹਿਣਗੇ, ਹਾਂਜੀ।
ਆਪਸ ਰਲ -ਮਿਲ ਕੇ ਵੀ ਰਹਿਣਗੇ, ਕਦੀ ਮੈਂ ਤੁਹਾਡੇ ਘਰ ਭੇਜਦਾਂ ਕਰਾਂਗੀ, ਕਦੀ ਤੁਸੀਂ ਮੇਰੇ ਘਰ, ਭੇਜਦੇ ਕਰੋ, ਏਦਾਂ ਬੱਚੇ ਮੋਬਾਇਲ ਤੋਂ ਦੂਰ ਵੀ ਰਹਿਣਗੇ
ਇੱਦਾਂ, ਹੀ ਕਰ ਲੱ
ਭੈਜੀ ਠੀਕ ਹੈ ਨਾ, ਉਹਨਾਂ ਦਾ, ਹਾਂਜੀ। ਤੇ ਹੁਣ ਮੈਨੂੰ ਦੱਸੋ, ਤੁਸੀਂ ਹੁਣ ਕਦੋਂ ਆਪਣਾ ਬੱਚਾ ਭੇਜੋਗੇ? ਸਾਡੇ ਘਰ, ਫਿਰ ਅਸੀਂ ਥੋੜਾ, ਬੱਚਿਆਂ ਦਾ ਸਕੂਲ ਦਾ ਕੰਮ ਕਰਾ ਕੇ, ਨਾ ਫਰੀ ਕਰਕੇ ਭੇਜਦਾ ਕਰਾਂਗੀ
ਅੱਛਾ, ਕੋਈ ਨੀ ਫੇਰ ਮੈਂ, ਤੁਹਾਨੂੰ ਦੱਸ ਦਾਂਗੀ, ਕੰਮ ਕੁਮ ਜਦੋਂ ਹੋਜਏਗਾ, ਨਾ
ਉਦੋਂ, ਅੱਜ ਸ਼ਾਮ ਨੂੰ ਬੱਚਿਆਂ ਨੂੰ ਪਾਰਕ ਲੈ ਜਈਏ, ਤੁਹਾਡੇ ਮੋਬਾਇਲ ਤੋਂ ਦੂਰ ਰਹਿਣਗੇ ਬੱਚੇ।
ਹਾਂ- ਹਾਂ ਕੋਈ ਨੀ, ਆ ਜਿਓ। ਫੋਨ ਕਰ ਕੇ, ਘਰੋਂ ਨਿਕਲੋਗੇ ਨਾ, ਤੇ ਮੈਨੂੰ ਫੋਨ ਕਰ ਦਿਓ, ਫਿਰ ਮੈਂ ਵੀ ਨਿਕਲ ਜਾਂਗੀ, ਇੱਧਰੋਂ
ਅੱਜ, ਮੇਰਾ ਬੇਟਾ ਵੀ ਹੁਣ ਲੱਗਾ ਦਾ, ਇਹ ਮੋਬਾਇਲ ਤਾਂ, ਗੇਮ ਮੈਂ ਨੂੰ ਤਿਆਰ ਤਉਰ ਕਰਦੀ ਆ, ਤੇ ਫੇਰ ਉਹਨਾਂ ਨੂੰ ਮੈਂ ਲੈ, ਜਾਂਦੀ ਹਾਂ ਪਰਕ ਗਏ ਤੇ, ਮੈਂ ਤੁਹਾਨੂੰ ਫੋਨ ਕਰ ਦਾਂਗੀ।
ਫੋਨ ਜੀ, ਘੱਟ ਤੋਂ ਘੱਟ ਵਰਤਾਓ? ਬੱਚਿਆਂ, ਨਾਲ ਖੇਲ ਲੋ, ਜਾਂ ਕੋਈ ਘਰ ਤੇ, ਘਰ ਦੇ ਵਿੱਚ ਹੀ ਗੇਮ, ਖੇਲ ਲਿੱਤੀ।
ਮੈਂ, ਗੇਮ ਲਿਆ ਕੇ ਦੇਵਾਗੀ ਬੱਚਿਆਂ ਨੂੰ, ਮਤਲਬ ਚਲੋ ਮੋਬਾਈਲ, ਪਰੇ ਨ ਜੇ ਅਗਰ ਜੋ, ਅਸੀਂ ਟੀਵੀ ਚ ਲਗਾ ਦਿੱਤੀ ਗੇਮ, ਦੀ ਗੱਲ ਤੇ ਉਹੀ ਆ ਗਈ ਨਾ
ਨਹੀਂ, ਗੇਮ ਟੀਵੀ ਚ ਨੀ, ਕੈਰਮ ਬੋਰਡ, ਖੇਲ ਲਿਆ।
ਹਾਂਜੀ -ਹਾਂਜੀ ਹਾਂ -ਹਾਂ ਹਾਂਜੀ। ਕੈਰਮਮਾਲ ਲੂਡੋ ਹੈ, ਠੀਕ ਹੈ -ਠੀਕ ਹੈ ਠੀਕ ਹੈ, ਐਹੋਹੈ
ਹਾਂਲੇ ਨਾ, ਤੇ ਖੁਦ ਆਪਣਾ ਵੀ ਟਾਈਮ ਦਓ ਬੱਚਿਆਂ ਨੂੰ, ਤਾਂ ਕਿ ਉਹ ਵੀ, ਫੋਨ ਥੋੜਾ ਦੂਰ ਰਹਿਣ?
ਚੰਗਾ ਭੈਣ ਜੀ, ਤੁਸੀਂ ਤਾਂ ਮੇਰੇ ਦਿਮਾਗ ਚ ਤਾਂ ਗੱਲ, ਮੈਨੂੰ ਤਾਂ ਪਤਾ ਹੀ ਨਹੀਂ ਸੀ ਇਸ ਬਾਰੇ ਮੈਂ ਮੈਨੂੰ, ਇਹ ਗੇਮਾਂ ਬਾਰੇ ਤਾਂ, ਮੈਨੂੰ ਪਤਾ ਹੀ ਨਹੀਂ ਸੀ ਹੈਗਾ। ਤੇ ਚਲੋ ਹੁਣ ਮੈਂ, ਕੋਈ ਨੀ ਮੈਂ ਇਹਨਾਂ ਨੂੰ ਇਹ ਗੇਮਾਂ ਲਿਆ ਕੇ ਦਿੰਦੀ ਆ, ਆਪਣੇ ਬੱਚਿਆਂ ਨੂੰ
ਪੋਨੋ ਹੈਗੀ ਹੈ ਇੱਕ ਗੇਮ, ਐ ਬੱਚਿਆਂ ਨੂੰ ਖਿਲਾਓ? ਛੋਟੇ ਹੁੰਦੇ ਸੀ, ਉਹ ਖੇਲਦੇ ਹੁੰਦੇ ਅਸੀ, ਪਰਚੀਆਂ ਤੇ ਛੁਪਨ, ਸਿਪਾਈ ਅਸੀਂ ਤੇ, ਫੋਨ ਚਲਾਉਂਦੇ ਹੀ ਨਹੀਂ ਸੀ, ਉਸ ਟਾਈਮ ਫੋਨ ਹੁੰਦੇ ਵੀ ਨੀ ਸੀ, ਇਨਾ ਅਸੀਂ ਤੇ ਆਈਓ ਘੁੰਮ ਕਰਕੇ, ਤੇ ਫੇਰ ਆਪਣਾ ਐ ਖੇਲਣ ਲੱਗ ਜਾਣੇ ਖੇਲ
ਹਮ, ਅੱਜ -ਕੱਲ ਤੇ ਮੋਬਾਇਲ ਦੀ ਵਰਤੋਂ ਜਿਆਦਾ ਹੋਣ ਲੱਗ ਗਈ, ਤਾਂ ਕਰਕੇ ਬੱਚੇ ਗੇਮ ਪਹਿਲਾਂ ਤਾਂ ਇਹੀ ਅਸੀਂ, ਆਪਣੇ ਟਾਈਮ ਚ, ਖੋ -ਖੋ, ਖੇਡ ਲਿਆ ਚਿੜੀ ਚਿੱਕਾ, ਖੇਡ ਲਿਆ।
ਹ, ਪਹਿਲੇ ਟਾਈਮ ਚ ਫੋਨ ਨੀ ਹੁੰਦਾ ਸੀ, ਤੇ ਸਭ ਦੀ ਅੱਖਾਂ ਭਾਵੇਂ ਬੱਚਿਆਂ ਦੀ, ਠੀਕ ਰਹਿੰਦੀਆਂ ਸੀ, ਹੁਣ ਤੁਸੀਂ ਵਖ ਛੋਟੇ -ਛੋਟੇ ਬੱਚਿਆਂ ਨੂੰ ਨਾ ਅ ਚਸ਼ਮੇ, ਲੱਗੇ ਹੁੰਦੇ ਆ?
ਹੁੰਦੇ ਆ ਸਹੀ, ਗੱਲ ਏ। ਮੇਰੇ ਬੇਟੇ ਨੂੰ, ਆਪ ਲੱਗ ਗਿਆ ਵਾ ਚਸ਼ਮਾ ਤੇ, ਇਹੀ ਇਹਹੀ, ਮੋਬਾਇਲ ਦੀ ਵਰਤੋਂ ਜ਼ਿਆ ਕਰਦਾ, ਹਣ ਤਾਂ ਹੀ ਮੈਨੂੰ ਡਾਕਟਰਾਂ ਨੇ ਕਿਹਾ ਵਾ ਕਹਿੰਦੇ, ਥੋੜਾ ਜਿਹਾ ਨਾ ਮੋਬਾਇਲ ਤੋਂ, ਥੋੜਾ ਦੂਰ ਰੱਖੋ, ਮੈਂ ਕਿਹਾ, ਚਲੋ ਮੈਂ ਭੈਣ ਜੀ ਨਾਲ ਗੱਲ ਕਰਦੀ ਆ
ਹਾਂਜੀ, - ਹਾਂਜੀ ਚਲੋ ਠੀਕ ਹੈ ਫੇਰ
ਹਾਂਜੀ, ਹਾਂਜੀ -ਹਾਂਜੀ ਠੀਕ ਆ ਫੇਰ, ਮੈਂ ਆਪਣੇ ਬੱਚੇ ਨੂੰ ਵੀ ਲੈ ਕੇ ਆਨੀ, ਹਾਂ ਫੇਰ ਉਥੇ, ਉਹ ਪਾਰਕ ਵਿੱਚ ਠੀਕ ਹੈ ਭੈਣ ਜੀ, ਹਾਂ ਲਾਇਓ ਚੱਕਰ ਫੇਰ ਕਦੀ ਘਰ?
ਹਾਂਜੀ -ਹਾਂਜੀ ਕੋਈ ਨੀ ਮਿਲਣੇ ਆ, ਪਾਰਕ ਚ ਹੀ ਮਿਲਣੇ ਆ ਮੈਨੂੰ, ਫੋਨ ਕਰਦੀਓ, ਨਿਕਲਣ ਤੋਂ ਪਹਿਲਾਂ ਨਾ
ਹਾਂਜੀ ਹਾਂਜੀ ਕਰਦਾਂਗੇ ਕਰਦਾਂਗੇ ਠੀਕ ਹੈ ਭੈਣ ਜੀ ਸਤਿ ਸ੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ
ਪਰ